ਸਤਿ ਸ੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਕੀ, ਹਾਲ ਆ ਭੈਣਜੀ?
ਭੈਣ ਜੀ, ਮੈਂ ਤੇ ਬਿਲਕੁਲ ਠੀਕ ਹਾਂ। ਭੈਣ ਜੀ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ?
ਮੈਂ ਵੀ ਠੀਕ ਹਾਂ ਜੀ, ਮੈਂ ਵੀ ਠੀਕ ਹਾਂ, ਹੋਰ ਤੁਸੀਂ ਆਏ ਨੀ ਬਹੁਤ ਦੇਨ ਹੋ ਗਏ?
ਹਾਂਜੀ ਭੈਣ ਜੀ, ਆਉਣਾ ਸੀ ਤੁਹਾਡੀ ਦਾਦੀ ਸੱਸ ਦਾ ਪਤਾ ਕਰਨ, ਮੈਂ ਸੁਣਿਆ ਸੀਗਾ ਤੁਸੀਂ ਉਹਨਾਂ ਦੇ ਗੋਡੇ ਦਾ ਆਪਰੇਸ਼ਨ ਕਰਾਇਆ ਭੈਣ ਜੀ?
ਹਾਂਜੀ- ਹਾਂਜੀ। ਉਹ ਕਰਾਇਆ ਸੀਗਾ ਪਰ ਉਹ ਕੀ ਹੋਇਆ ਨਾ ਉਹ ਕਰਾਣਾ ਨੀ ਚਾਹੀਦਾ ਸੀ ਸਾਨੂੰ। ਦਾਦੀ ਸੱਸ ਦਾ ਓਪਰੇਸ਼ਨ। ਉਹ, ਦਾਦੀ ਸੱਸ ਵਿਚਾਰੇ, ਉਹ ਉਹਨਾਂ ਦੀ ਨਜ਼ਰਾਂ ਈ ਚਲੀ ਗਈ।
ਹਾਂ, ਬਸ ਇਹੀ ਤੇ ਔਖਾ ਕੰਮ ਹੁੰਦੈ, ਮੈਂ ਵੀ ਨਾ ਮੇਰੇ ਗੁਆਂਢ ਚ ਨਾ ਕਿਸੇ ਨੇ ਕਰਾਣਾ ਸੀ, ਓਪਰੇਸ਼ਨ ਤੇ, ਉਹ ਮੇਰੇ ਕੋਲ ਪੁੱਛਦੇ ਪਏ ਸੀ। ਕਿ, ਬਈ ਗੋਡਿਆਂ ਦਾ, ਆਪਰੇਸ਼ਨ। ਕਰਾਣਾ ਚਾਹੀਦਾ ਕਿ ਨਹੀਂ, ਮੈਂ ਕਿਹਾ, ਮੇਰੀ ਭੈਣ ਜੀ ਹੈਗੀ ਏ ਇੱਕ, ਉਹਨਾਂ ਦੀ ਦਾਦੀ ਸੱਸ ਦਾ ਉਹਨਾਂ ਨੇ ਕਰਾਇਆ। ਕਰਾਇਆ ਵੀ ਬਾਹਰੋਂ, ਜਾ ਕੇ ਜਲੰਧਰ ਤੋਂ ਏ। ਤੇ ਉਹ ਨਾ, ਉਹਨਾਂ ਨੇ ਕਹਿ ਰਹੇ ਸੀ।
ਨਹੀਂ ਭੈਣ ਜੀ, ਅਸੀਂ ਭੈਣ ਜੀ, ਅਸੀਂ ਜਲੰਧਰੋਂ ਨੀ ਕਰਾਇਆ, ਦਿੱਲੀਓ ਕਰਾਇਆ ਜੀ।
ਅੱਛਾ, ਦਿੱਲੀਓ ਕਰਾਇਆ ਜੇ, ਚਲੋ ਠੀਕ ਐ ਭੈਣ ਜੀ, ਫੇਰ ਤੇ ਦਿੱਲੀਓ ਵੀ ਕਰਾਇਆ ਤਾਂ, ਵੀ ਤੁਸੀ ਕਹਿ ਰਹੇ ਹੋ, ਤੁਹਾਨੂੰ ਦਿੱਕਤ ਆ ਰੀ ਏ।
ਪਤਾ ਉਹਨਾਂ ਦੀ ਉਮਰ ਦੇਖੋ ਨਾ, ਤੁਸੀਂ ਕਿੰਨੀ ਆ ਦਾਦੀ ਸੱਸ ਦੀ ਜੀ। ਮੈਂ ਮਨਾ ਕਰ, ਮੈਂ ਮਨਾ ਕੀਤਾ ਸੀਗਾ। ਪਰ ਸਾਡੇ, ਦਾਦੀ ਸੱਸ ਸੁਣਦੇ ਹੀ ਨੀ, ਆ, ਉਹਨਾਂ ਨੂੰ ਲੱਗਦਾ ਉਹ ਇੱਕੋ ਦਮ ਭੱਜਣ ਲੱਗ ਜਾਣਗੇ ਉਹ। ਹੋਰ ਹੀ ਕੁੱਛ ਬਣ ਗਿਆ, ਦੇਖੋ ਜੀ।
ਹਾਂਜੀ ਬਜ਼ੁਰਗਾਂ ਨੂੰ, ਨਾ ਸਾਡੇ ਗੱਲ ਨਹੀ ਮੰਨਦੇ, ਉਹਨਾਂ ਨੂੰ ਨਾ ਥੋੜੇ ਸਾਇਕੈਟ -ਸਾਇਕੈਟ ਰਿਕ, ਇਸ਼ੂਸ ਹੋ ਜਾਂਦੇ ਨੇ ਨਾ, ਗੱਲ ਮੰਨਦੇ ਨੀ ਜ਼ਿੱਦ, ਜਿੱਦੀ ਹੋ ਜਾਂਦੇ ਨੇ ਬੜੇ। ਬਸ ਉਹ ਫੇਰ ਗੱਲ ਈ ਨੀ ਮੰਨਦੇ, ਫੇਰ ਜੋ ਕਹਿੰਦੇ ਨੇ, ਉਹੀਓ ਪੂਰਾ ਵੀ ਕਰਨਾ ਪੈਂਦਾ। ਘਰ ਵਾਲੇ ਸੋਚਦੇ ਨੇ, ਹਾਂਜੀ- ਹਾਂਜੀ।
ਉਹਨਾਂ ਦੀ ਉਮਰ ਜਿਹੜੀ ਆ ਨਾ, ਇਸ ਟੈਮ ਦੇਖਿਆ ਜਾਵੇ ਤਾਂ, ਬੱਚਿਆਂ ਬਰਾਬਰ ਹੋ ਗਈ ਆ।
ਹਾਂਜੀ, ਨੱਬੇ ਸਾਲ ਦੇ ਹੋਣੇ ਤੁਹਾਡੇ ਦਾਦੀ ਸੱਸ?
ਨਹੀਂ ਜੀ, ਪਚਾਨਵੇਂ।
ਅੱਛਾ! ਪਚਾਨਵੇਂ ਸਾਲ ਦੇ ਹੋ ਗਏ ਚਲੋ, ਸੋ ਸੌ ਸੋ ਦੇ ਗੇੜੇ ਆ ਗਏ ਏਨੀ ਉਮਰ ਵੀ ਰੱਬ ਨੇ ਲਿਖੀ ਏ, ਤੇ ਰੱਬ ਦਾ ਬੜਾ- ਬੜਾ ਸ਼ੁਕਰ ਕਰਨਾ ਚਾਹੀਦਾ ਵੀ, ਏਨੀ ਉਮਰ ਵੀ ਠੀਕ- ਠਾਕ ਨਿਕਲ ਜਾਵੇ। ਬਿਨਾਂ ਕਿਸੀ
ਉਹੀ ਤਾਂ, ਦੇਖੋ ਪਤਾ ਕੀ ਭੈਣ ਜੀ ਚਾਹੇ ਬਜ਼ੁਰਗ ਆ, ਚਾਹੇ ਜਵਾਨ ਆ, ਚਾਹੇ ਜੋ ਮਰਜ਼ੀ ਆ। ਸਭ ਨੂੰ ਆਪਣੀ ਜਾਨ ਐ, ਲੱਗਦਾ ਵੀ ਅਸੀ ਹੋਰ ਜੀਏ। ਪਿਆਰੀ ਹੁੰਦੀ ਹੈ, ਠੀਕ ਹੈ ਨਾ ਜੀ। ਤੇ ਅਪ੍ਰੇਸ਼ਨ ਤਾਂ, ਅਸੀਂ ਕਰਵਾ ਕੇ ਈ ਪਛਤਾ ਰਹੇ ਆ। ਕਿਉਂਕਿ ਉਹਨਾਂ ਨੂੰ, ਹੋਰ ਜਾਦਾ ਦਿੱਕਤ ਆਣੀ ਸ਼ੁਰੂ ਹੋ ਗੀ ਐ। ਹੋਰ ਤੰਗ ਹੋ ਰਹੇ ਨੇ ਉਹ, ਤੇ ਹੁਣ ਆਪ ਕਹਿੰਦੇ ਕਿ ਵੀ ਮੈਂ ਨਹੀਂ ਕਰਾਣਾ ਚਾਹੀਦਾ ਸੀ, ਮੈਂ ਮੰਨ ਲੈਣੀ ਚਾਹੀਦੀ ਸੀ ਗੱਲ।
ਹਾਂ, ਫੇਰ ਏਹੀ ਗੱਲ ਏ ਨਾ। ਹਾਂਜੀ। ਬਾਅਦ ਚੋਂ ਕੀ ਹੋ ਸਕਦਾ।
ਉਹੀ ਤਾਂ ਗੱਲ ਆ। ਪਤਾ ਕੀ ਗੱਲ ਆ। ਹਾਂ ਜੀ ਮੇਰੀ ਗੱਲ ਸੁਣੋ। ਜਦੋਂ ਕੋਈ ਘਰ ਚ ਕਹਿੰਦਾ ਨਾ ਤਾਂ ਮੰਨ ਲੈਣੀ ਚਾਹੀਦੀ ਐ ਗੱਲ ਬੜਿਆਂ ਨੇ ਵੀ। ਕਿਉਂਕਿ ਹੁਣ ਤੱਕ ਅਸੀ ਬੜਿਆਂ ਦੀ ਮੰਨੀਆਂ। ਅੱਗੇ ਜਾ ਕੇ ਉਹਨਾਂ ਦੇ ਦਿਮਾਗ ਬੱਚਿਆਂ ਆਲੇ ਹੋ ਜਾਂਦੇ ਆ। ਚਾਲੀ- ਚਾਲੀ ਸਾਲ ਉਹ। ਪੁਰਾਣੀਆਂ ਗੱਲਾਂ, ਯਾਦ ਕਰਦੇ ਆ ਦੇਖੋ ਜੀ। ਸਮਝਦੇ ਹੈ ਤਾਂ ਇਸ ਕਰਕੇ ਇਹ ਥੋੜ੍ਹੀ ਜੀ ਦਿੱਕਤ ਵਾਲੀ ਗੱਲ ਹੈ, ਕਿ ਹੁਣ ਇਹਨਾਂ ਨੇ ਵੀ ਸਾਨੂੰ ਸਮਝਣਾ ਚਾਹੀਦਾ। ਆਪਾਂ ਕਿਹੜਾ ਇਹਨਾਂ ਦੇ ਬੁਰੇ ਚ ਹਾਂ, ਆਪਾਂ ਵੀ ਤਾਂ ਇਹਨਾਂ ਦਾ ਭਲਾ ਹੀ ਚਾਹਨੇ ਆ ਨਾ ਜੀ।
ਹਾਂਜੀ, ਇਹ ਵੀ ਗੱਲ ਠੀਕ ਹੈ। ਤੁਸੀਂ ਕੋਈ ਹੈਲਪਰ ਰੱਖੀ ਹੋਈ ਐ, ਫੇਰ ਉਹਨਾਂ ਵਾਸਤੇ? ਜਾਂ, ਕੋਈ ਨਰਸ ਰੱਖੀ ਹੋਈ ਏ?
ਫਿਰ, ਕਿਵੇਂ ਉਹਨਾਂ ਦਾ ਧਿਆਨ ਰੱਖਦੇ ਹੋ? ਅੱਛਾ ਨਰਸ ਰੱਖ
ਦੇਖੋ ਜੀ ਨਰਸਾਂ ਵੀ ਰੱਖ ਕੇ, ਪੂਰਾ ਨੀ, ਐਵੇਂ ਧਿਆਨ ਰੱਖਦੀਆਂ, ਉਹ।
ਹਾਂਜੀ, ਖਾਣ -ਪੀਣ ਦਾ ਤੇ, ਅਸੀਂ ਧਿਆਨ ਰੱਖਦੇ ਹਾਂ ਨਾ। ਉਹ ਤੇ ਸਾਨੂੰ ਹੀ ਰੱਖਣਾ ਪੈਣਾ। ਖਾਣ ਪੀਣ ਦਾ ਤੇ ਸਾਫ਼ ਸਫ਼ਾਈ ਦਾ। ਬਾਕੀ ਐ ਥੋੜ੍ਹੀ ਨਰਸ ਦੀ ਹੈਲਪ ਹੋ ਜੇ ਜਾਂ ਹੈਲਪਰ ਦੀ ਹੈਲਪ ਹੋ ਜੇ ਨਾ। ਫਿਰ ਥੋੜਾ ਹੁੰਦਾ ਜਿਵੇਂ ਉਹਨਾਂ ਨੂੰ ਅਹ ਟੋਇਲੇਟ ਟਇਲੇਟ ਜਾਣਾ ਹੋਵੇ। ਜਾਂ ਫਿਰ ਉਹਨਾਂ ਨੂੰ ਕੁਝ ਨਵਾਉਣਾ ਧਆਉਣਾ ਹੋਏ। ਤੇ ਫਿਰ ਹੈਲਪਰ ਦੀ ਹੈਲਪ ਹੋ ਜਾਂਦੀ ਹੈ। ਕੱਲੇ ਬੰਦੇ ਵਾਸਤੇ ਤਾਂ ਬੜਾ ਹੀ ਔਖਾ ਹੈਗਾ। ਮੈਂ ਸੁਣਿਆ ਤੁਹਾਡੀ ਸੱਸ। ਸਹੁਰਾ ਆਹ ਜਠਾਣੀ ਤੇ ਦਾਦੀ ਸੱਸ ਤੁਹਾਡੇ ਕੋਲ ਹੈਗੇ ਐ ਆ।
ਹਾਂ ਜੀ ਉਹ ਆਸਟ੍ਰੇਲੀਆ। ਆਸਟ੍ਰੇਲੀਆ ਗਏ ਹੋਏ ਨੇ ਨਾ ਮੇਰੇ ਸੱਸ ਸਹੁਰੇ ਕਿਉਂਕਿ। ਜੋ ਮੇਰੇ ਅਹ ਸਹੁਰਾ ਸਾਹਿਬ ਨੇ। ਉਹਨਾਂ ਨੂੰ ਬਹੁਤ ਸ਼ੌਕ ਆ।
ਅੱਛਾ ਅੱਛਾ।
ਉਹਨਾਂ ਨੂੰ ਬੜਾ ਸ਼ੌਕ ਆ ਬਾਰ। ਘੁੰਮਣ ਦਾ ਤਾਂ ਫੇਰ ਮੇਰਾ ਜਿਹੜਾ ਜੇਠ ਤੇ ਜਠਾਣੀ ਆ ਉਹਨਾਂ ਨੂੰ ਲੈ ਗੇ।
ਹਾਂ ਬਸ ਫੇਰ ਐ ਦੋ ਮੁੰਡੇ ਹੋਣ ਨਾ।
ਹਾਂ ਜੀ ਮੇਰੀ ਨਨਾਣ ਹੈ ਇੱਕ। ਉਹਨਾਂ ਨੂੰ ਮੈਂ ਕਿਹਾ ਸੀ। ਸੀਗਾ ਫੋਨ ਕਰਕੇ ਵੀ ਤੁਸੀਂ ਆ ਜਾਇਓ। ਵੀ ਏਦਾਂ ਏਦਾਂ ਹੋਈ ਆ ਗੱਲ। ਉਹ ਆਪ ਵਿਚਾਰੇ ਬਾਹਰ ਗਏ ਹੋਏ ਆ ਦੇਖੋ।
ਹਾਂ ਜੀ ਬਸ ਭੈਣ ਜੀ ਕੀ ਤੁਹਾਨੂੰ ਦੱਸਾਂ।
ਨਹੀਂ ਭੈਣ ਜੀ ਤਾਂ ਕਿਦਾ ਦੁੱਖ ਵੇਲੇ ਨਾ ਕੋਈ ਨੀ ਆਂ ਜੇ ਚਾਹੇ ਨਨਾਣ ਹੋਵੇ ਚਾਹੇ ਦਰਾਣੀ ਜਠਾਣੀ ਹੋਵੇ। ਚਾਹੇ ਪੇਕੇ ਵਾਲੇ ਹੋਣ ਕੋਈ ਵੀ ਹੁੰਦਾ। ਜਦ ਤੁਹਾਨੂੰ ਮੁਸੀਬਤ। ਪਈ ਹੋਏਗੀ ਨਾ। ਕੋਈ ਬਿਮਾਰ ਬੰਦਾ ਘਰ ਹੋਏਗਾ। ਜਿਹਦੀ ਸੇਵਾ ਕਰਨੀ ਹੋਏਗੀ ਤੇ ਸਾਰੇ ਹੀ ਬਹਾਨੇ ਮਾਰਦੇ ਜੇ ਅੱਜ ਕੱਲ੍ਹ।
ਭੈਣ ਜੀ ਪਤਾ ਕੀ ਗੱਲ ਆ। ਮੇਰੀ ਇੱਕ ਨਨਾਣ ਆ। ਮੈਂ ਨਾ ਨਵੰਬਰ ਦੇ ਟਾਈਮ ਮੈਂ ਬਹੁਤ ਬਿਮਾਰ ਹੋ ਗਈ ਸੀ। ਮੈਂ ਐਡਮਿਟ ਸੀ। ਉਹ ਮੇਰੀ ਨਨਾਨ ਨੇ ਦੇਖੋ। ਮੇਰੀ ਹਰ ਇੱਕ ਚੀਜ਼ ਮੈਂ ਹੋਸਪਿਟਲ 'ਚ ਸੀ। ਕੱਪੜੇ ਬਿਸਤਰਿਆਂ ਤੋਂ ਲੈ ਕੇ, ਖਾਣ ਪੀਣ ਤੋਂ ਲੈ ਕੇ। ਪਲੱਸ ਮੇਰੇ ਕੋਲ ਉਹ ਬੈਗ। ਐ ਨੀ ਵੀ ਉਪਕਾਰ ਕਰਕੇ ਚਲੇ ਜਾਂਦੇ ਸੀ। ਦੋ-ਦੋ ਤਿੰਨ-ਤਿੰਨ ਘੰਟੇ ਮੇਰੇ ਕੋਲ ਆ ਕੇ ਬਹਿੰਦੇ ਸੀ। ਇੱਦਾਂ ਦੀਆਂ ਵੀ ਹੁੰਦੀਆਂ ਨੇ ਨਨਾਣਾਂ।
ਹਾਂ ਜੀ ਹਾਂ ਜੀ ਇਹ ਤੇ ਤੁਸੀਂ ਸਹੀ ਕਹਿ ਰਹੇ ਹੋ। ਭੈਣ ਜੀ ਹਾਂ ਜੀ ਹਾਂ ਜੀ ਉਹ ਨਾ ਤੁਹਾਡੀ ਉਮਰ ਦੇ ਘੱਟ ਸੀ। ਤੁਸੀਂ ਹਾਣੀ ਸੀਗੇ। ਤੇ ਤੁਹਾਡੇ ਨਾਲ ਬਹਿ ਕੇ ਤੇ ਗੱਲਾਂ ਬਾਤਾਂ ਕਰਕੇ ਨਾਲ ਟਾਈਮ ਪਾਸ ਹੋ ਜਾਂਦਾ ਸੀ। ਤੇ ਤੁਹਾਨੂੰ ਕਿਹੜੀ ਐਡੀ ਸੇਵਾ ਦੀ ਲੋੜ ਸੀ। ਤੁਹਾਡੇ ਵਾਸਤੇ ਕੁੱਝ ਖਾਣ। ਪੀਣ ਦਾ ਹੀ ਬਣਾ ਕੇ ਲਿਆਉਣਾ ਸੀ। ਲੇਕਿਨ ਜਿਹੜੇ ਵੱਡੇ ਬੰਦੇ ਹੁੰਦੇ ਨਾ, ਉਹ ਨਾ ਜ਼ਿਆਦਾ। ਬੋਲਦੇ ਨੇ ਜ਼ਿਆਦਾ ਕੁਝ। ਗੁੱਸਾ ਕਰਦੇ ਨੇ ਤੇ ਨਾ ਥੋੜਾ ਜਿੱਦੀ ਹੁੰਦੇ ਨੇ ਗੱਲ ਨੀ ਮੰਨਦੇ। ਤੇ ਉਹਨਾਂ ਦਾ ਕਰਨਾ ਔਖਾ ਹੋ ਜਾਂਦਾ ਤਾਂ ਕੋਈ ਨੇੜੇ ਨਹੀਂ ਲੱਗਦਾ ਜੇ। ਫੇਰ ਉਹਨਾ ਵਾਸਤੇ ਨਾ ਸਾਨੂੰ ਹੈਲਪਰ ਜਾਂ ਨਰਸ ਹੀ ਰੱਖਣੀ ਪੈਂਦੀ ਹੈ। ਜਿਹੜੀ ਡਾਂਟ ਡੂੰਟ ਕੇ ਕਰਾ। ਕਰਾਲੇ ਸਾਰੇ ਕੰਮ ਹਾਂਜੀ ਹਾਂਜੀ।
ਦੇਖੋ ਪਤਾ ਕੀ ਗੱਲ ਆ ਭੈਣ ਜੀ ਅੱਜ ਕੱਲ ਪਹਿਲਿਆਂ ਵਰਗੇ ਹੈਲਪਰ ਵੀ ਨੀ ਰਹੀਆਂ ਨਰਸਾਂ ਵੀ ਨਹੀਂ। ਉਹਨਾਂ ਦਾ ਸਾਰਾ ਧਿਆਨ ਮੋਬਾਇਲਾਂ 'ਚ ਹੁੰਦਾ, ਦੇਖੋ। ਠੀਕ ਆ ਤੁਸੀਂ ਮੰਨੋਗੇ ਨਹੀਂ। ਅਹ। ਬਿਲਕੁਲ ਅਹ ਦਵਾਈ ਕਿਹੜੀ ਦੇਣੀ ਹੁੰਦੀ ਹੈ। ਉਹ ਦਵਾਈ ਕਈ ਵਾਰ ਭੁੱਲ ਜਾਂਦੀਆਂ ਨੇ ਆਪ ਹੀ ਦੇਣੀਆਂ। ਇਹਨਾਂ ਦੇ ਸਹਾਰੇ ਨੀ ਆਪਾਂ ਕੁਝ ਕਰ ਸਕਦੇ। ਕਿਉਂਕਿ ਕਹਿੰਦੇ ਆ ਨਾ। ਜਿੰਨਾ ਚਿਰ ਆਪਾਂ ਨਾ ਕਰੋ, ਉਨਾ ਚਿਰ ਪੂਰੀ ਨੀ ਪੈਂਦੀ ਗੱਲ। ਉਹ ਗੱਲ ਸੱਚੀ ਹੈ ਜੀ ਦੇਖੋ। ਤੇ ਹੁਣ ਇਹ ਗੱਲ ਆ। ਬਚਪਨ ਚ ਨਾਲੇ ਉਹਨਾਂ ਨੇ ਦੇਖੋ ਆਪਣੇ ਬੱਚਿਆਂ ਨੂੰ ਪਾਲਿਆ। ਉਦੋਂ ਆਪਣੇ ਵੀ ਤਾਂ ਇਹਨਾਂ ਦੇ ਨਖਰੇ ਸਹੇ ਆ। ਹਨਾ। ਹੁਣ ਉਹਨਾਂ ਦੀ ਵਾਰੀ ਆ। ਹੁਣ ਉਹ ਬੱਚਿਆਂ ਦੀ ਉਮਰ ਸਮਝੋ। ਬੱਚਿਆਂ ਦਾ ਹੀ ਦਿਮਾਗ ਹੋ ਗਿਆ। ਹੁਣ ਸਾਨੂੰ ਵੀ ਤਾਂ ਉਹਨਾਂ ਦਾ ਸਹਿਣਾ ਪੈਣਾ ਦੇਖੋ। ਆਪਣੀਆਂ ਕਿੰਨੀਆਂ ਜਿੱਦਾ ਪਾਗੁੰਦੇ ਸੀ। ਆਪਾਂ ਨੂੰ ਹਰ ਚੀਜ਼ ਚ ਦੇਖੋ। ਆਪਾਂ ਕਿੰਨੀਆਂ ਮਤਲਬ। ਬਚਪਨ ' ਜਦੋਂ ਉਹਨਾਂ ਦੇ ਬੱਚੇ ਛੋਟੇ ਹੁੰਦੇ ਆ ਹਰ ਚੀਜ਼ ਕਰਦੀਆਂ ਨੇ ਮਾਵਾਂ ਹੁਣ ਖ਼ਾਸ ਕਰਕੇ ਆਪਣਾ ਧਿਆਨ ਬਣਦਾ ਵੀ ਉਹਨਾਂ ਨੂੰ ਧਿਆਨ
ਪਰ ਭੈਣ ਜੀ ਮ ਪਰ ਪਰ ਭੈਣ ਜੀ ਗੱਲ ਤੇ ਉਹਨਾਂ ਦੀ ਮਨੀਿੰਂਦੀ ਨਾ ਵੱਡਿਆਂ ਦੀ ਜਦ ਬੱਚ ਆਪਣੀ ਛੋਟੇ ਬੱਚੇ ਹੁੰਦੇ ਨੇ ਉਹ ਨੂੰ ਤਾਂ ਵੀ ਉਹਨਾਂ ਨੂੰ ਡਾਂਟ ਡੂੰਡ ਕੇ ਉਹ ਸਾਰੇ ਆਪਣੇ ਕੰਮ ਕਰਾ ਲੈਂਦੇ ਨੇ ਫੇਰ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਵੀ ਗਾਲਾਂ ਕੱਢ ਕੇ ਡਾਂਟ ਕੇ ਉੱਚਾ ਉੱਚਾ ਬੋਲ ਕੇ ਆਪਣੇ ਕੰਮ ਕਰਾ ਲੈਂਦੇ ਨੇ। ਪਰ ਜਦੋਂ ਉਹ ਬੱਚੇ ਛੋਟੇ ਹੁੰਦੇ ਨੇ ਤਾਂ ਤੇ ਰੋ ਕੇ ਜਾਂ ਸਹਿਣ ਕਰ ਲੈਂਦੇ ਨੇ ਸਾਰੀ ਗੱਲ ਕਿ ਸਾਡੀ ਮਾਂ ਹੈ ਸਾਡੀ ਦਾਦੀ ਵੱਡੀ ਹੈ ਸਾਨੂੰ ਐਵੇਂ ਬੋਲ ਰਹੀ ਹੈ ਲੇਕਿਨ ਉਹੀਓ ਬੱਚੇ ਜਦ ਵੱਡੇ ਹੋ ਜਾਂਦੇ ਨੇ ਨਾ ਬਰਾਬਰ ਦੇ ਹੋ ਜਾਂਦੇ ਨੇ ਉੱਚੇ ਲੰਬੇ ਹੋ ਜਾਂਦੇ ਨੇ। ਫੇਰ ਉਹ ਗੁੱਸਾ ਮੰਨ ਜਾਂਦੇ ਜੇ ਫੇਰ ਨਾ ਆਪਣੇ। ਦਾਦੀ ਦਾਦੇ ਜਾਂ ਪੜਦਾਦਾ ਪੜਦਾਦੀ ਕੋਲ ਉਹ ਜਾਂਦੇ ਹੀ ਨਹੀਂ ਘੱਟ ਵੱਧ ਹੀ ਜਾਂਦੇ ਨੇ। ਉਹ ਕਹਿੰਦੇ ਨੇ ਫੇਰ ਉਹ ਡਾਂਟਣ ਗਏ ਹੀ ਸਾਨੂੰ ਤੇ। ਉੱਚਾ ਉੱਚਾ ਬੋਲਣਗੇ ਇਸ ਕਰਕੇ ਨਾ ਉਹ ਜਾਂਦੇ ਹੀ ਨਹੀਂ ਫਿਰ। ਫੇਰ ਨਾ ਮੈਂ ਕਈ ਵਾਰ ਦੇਖਿਆ ਜਾ ਤੇ ਨਾ ਲੋਕ ਆਪਣੇ ਬਜ਼ੁਰਗਾਂ ਨੂੰ ਜਿਹੜੇ ਨੱਬੇ ਪਲੱਸ ਹੋ ਜਾਂਦੇ। ਨੇ ਨੱਬੇ ਸਾਲ ਤੋਂ ਉੱਤੇ ਹੋ ਜਾਂਦੇ ਨੇ ਜਾਂ ਤੇ ਵਿਰਿੱੱਧ ਆਸ਼ਰਮ ਛੋੜ ਆਉਂਦੇ ਨੇ। ਜਾਂ ਫਿਰ ਹੋਸਪਿਟਲ ਛੋੜਾਂਦੇ ਜਿਨਾਂ ਕੋਲ ਬਹੁਤਾ ਪੈਸਾ ਹੁੰਦਾ ਨਾ ਉਹ ਹੋਸਪਿਟਲ ਕੇਅਰ ਵਾਸਤੇ ਛੋੜ ਆਉਂਦੇ ਨੇ ਵੀ ਉੱਥੇ ਉਹਨਾਂ ਦੀ ਕੇਅਰ ਹੁੰਦੀ ਰਹਿੰਦੀ ਤੇ ਜਿੰਨਾ ਜੀਣ ਕੇ ਹੋਸਪਿਟਲਾਂ ਦਾ ਬਿੱਲ ਦਿੰਦੇ ਰਹਿੰਦੇ ਨੇ
ਪਤਾ ਕੀ ਗੱਲ ਹੈ ਭੈਣ ਜੀ ਆਪਾਂ ਜਿਵੇਂ ਦੀਆਂ ਜੋ ਚੀਜ਼ਾਂ ਕਰਾਂਗੇ ਉਹ ਸਾਨੂੰ ਦੇਰ ਨਾਲ ਕਿਉਂ ਨਾ ਹੋਵੇ ਉਹ ਸ ਸਾਡੇ ਸੇਮ ਚੀਜ਼ ਆਊਗੀ ਸਾਨੂੰ ਇਹ ਯਾਦ ਦਿਲਾਉਣ ਵਾਸਤੇ ਵੀ ਆਪਾਂ ਕੀ ਕੀਤਾ ਸੀਗਾ ਦੇਖੋ
ਹਾਂ ਇਹ ਗੱਲ ਤੇ ਤੁਸੀਂ ਠੀਕ ਕਹਿ ਰਹੇ ਹੋ। ਇਹ ਤੇ ਹੈ ਹੀ ਹੈ ਕਰ ਭਲਾ ਤੇ ਹੋ ਭਲਾ ਐਵੇਂ ਕਹਿੰਦੇ ਨੇ ਸਾਰੇ ਸਾਡੇ ਬਜ਼ੁਰਗ ਭਲਾ ਕਰਾਂਗੇ ਤੇ ਸਾਡਾ ਭਲਾ ਹੋਏਗਾ ਜੇ ਅਸੀਂ ਕਿਸੇ ਦਾ ਭਲਾ ਨਹੀਂ ਕਰਾਂਗੇ ਤੇ ਸਾਡਾ ਕਿਵੇਂ ਹੋਏਗਾ ਫਿਰ ਅੱਛਾ ਤੁਸੀਂ ਇਹ ਵੀ ਦੇਖੋ ਬੱਚੇ ਵੀ ਆ ਹੀ ਕੁਛ ਸਿੱਖਾਂਗੇ
ਬੱਚੇ ਜੋ ਸੀ ਦੇਖ ਕਰਾਂਗੇ ਉਹੀ ਸਿੱਖਣਗੇ ਫੇਿਰ ਫਿਰ ਉਹ ਸਾਨੂੰ ਬੋਲਣ ਵਾਲੇ ਹੋ ਜਾਣਗੇ ਵੀ ਤੁਸੀਂ ਸਾਨੂੰ ਕੀ ਸਮਝਾ ਰਹੇ ਹੋ ਤੁਸੀਂ ਤਾਂ ਆਪ ਸਾਡੇ ਦਾਦਾ ਦਾਦੀਆਂ ਨਾਲ ਇਹ ਕੁਛ ਕੀਤਾ
ਹਾਂ ਇਹ ਵੀ ਗੱਲ ਠੀਕ ਕਹਿ ਰਹੇ ਹੋ ਤੁਸੀਂ ਭੈਣ ਜੀ ਮੈਨੂੰ ਹੁਣ ਤੇ ਸਮਝ ਆ ਰਹੀ ਹੈ ਸਾਰੀ ਗੱਲ ਕੀ ਏਦਾਂ ਨਹੀਂ ਕਰਨਾ ਚਾਹੀਦਾ ਅਸੀਂ ਵੀ ਕਦੀ ਬਜ਼ੁਰਗ ਹੋਣਾ ਤੇ ਸਾਨੂੰ ਵੀ ਇਹ ਕੁਛ ਦੇਖਣਾ ਪੈਣਾ ਤੇ ਇਸ ਕਰਕੇ ਸਾਨੂੰ ਐਵੇਂ ਜਿਹੇ ਕੰਮ ਨਹੀਂ ਕਰਨੇ ਚਾਹੀਦੇ
ਤੁਸੀਂ ਆਪ ਦੇਖੋ ਨਾ ਇਹ ਬਜ਼ੁਰਗਾਂ ਨੇ ਦੇਖ ਦੇਖਿਆ ਜਾਵੇ ਸੱਚਾਈ ਜੇ ਸਭ ਨੂੰ ਪਤਾ ਅੰਦਰ ਦੇਖਿਆ ਜਾਵੇ ਤਾਂ ਇਹ ਬਜ਼ੁਰਗ ਕਿੰਨੇ ਕੁ ਟਾਈਮ ਦੁਨੀਆਂ ਚ ਆ ਇਹਨਾਂ ਨੇ ਇੱਕ ਟਾਈਮ ਤੋਂ ਬਾਅਦ ਸਾਨੂੰ ਦੇਖ਼ ਹਟ ਜਾਣਾ ਦੇਖੋ
ਨਹੀਂ ਭੈਣ ਜੀ ਫੇਰ ਵੀ ਜਿਹੜੇ ਜਿਹੜੇ ਬਜ਼ੁਰਗ ਸੌ ਸੌ ਜਾਂ ਸਾਲ ਜੀਂਦੇ ਨੇ ਨਾ ਤੁਸੀਂ ਐ ਵੇਖੋ ਸਾਡੀ ਪੱਚੀਆਂ ਸਾਲਾਂ ਵਿੱਚ ਉਮਰ ਦੇ ਵਿਆਹ ਹੋਇਆ ਤੇ ਉਸ ਤੋਂ ਬਾਅਦ ਉਸ ਟਾਈਮ ਉਹ ਬਜ਼ੁਰਗ ਪੰਜਾਹ ਸਾਲ ਦੇ ਸੀ ਠੀਕ ਹੈ ਜਦੋਂ ਅਸੀਂ ਪੱਚੀ ਸਾਲਾਂ ਦੇ ਸੀ ਤੇ ਹੁਣ ਅਸੀਂ ਪਚੱ ਪੱਤਾ ਦੇ ਨੇੜੇ ਆ ਗਏ ਤੇ ਤਾਂ ਉਹ ਸੌ ਦੇ ਨੇੜੇ ਪਹੁੰਚ ਗਏ ਸਾਡੇ ਕੋਲ ਵੀ ਕਿੰਨਾ ਹੋਊਗਾ ਪਚੱਤਰ ਸਾਲ ਦੀ ਉਮਰ ਵਿਚ
ਹੁਣ ਦੇਖੋ ਉਹ ਤਾਂ ਜਿਹੜੀ ਉਹਨਾਂ ਦੀ ਜਿੰਨੇ ਉਹਨਾਂ ਦੇ ਲਿਖੇ ਹੋਏ ਨੇ ਸਾਹ ਉਹਨਾਂ ਨੇ ਤਾਂ ਨੇ ਹੀ ਪੂਰੇ ਕਰਨੇ ਨਾ ਉਹਨਾਂ ਨੇ ਕਿਹੜਾ ਆਪਣੀ ਏਜ ਦੇਖ ਕੇ ਭੱਜ ਕੇ ਕੀ ਖੂਹ ਚ ਛਾਲ ਮਾਰਨੀ। ਉਹਨਾਂ ਨੇ ਤਾਂ ਉਦੋਂ ਹੀ ਮਾਰਨਾ ਜਦੋਂ ਉਹਨਾਂ ਨੂੰ ਲਿਖਿਆ ਹੋਇਆ
ਹਾਂ ਇਹ ਤੇ ਤੁਸੀਂ ਠੀਕ ਕਹਿ ਰਹੇ ਹੋ ਭੈਣ ਜੀ ਜਦੋਂ ਬਜ਼ੁਰਗਾਂ ਨੇ ਜਾਣਾ ਤਾਂ ਹੀ ਜਾਣਾ। ਚਲੋ ਰੱਬ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਅਸੀਂ ਵੀ ਸਾਰਿਆਂ ਨੇ ਜਿੰਨਾ ਜੀਣਾ ਓਨਾ ਆਪਣੇ ਸਰੀਰ ਤੋਂ ਕੱਢ ਲੈਣ ਆਪਣਾ ਕੰਮ ਖੁਦ ਕਰ ਸਕਣ ਇਹ ਅਰਦਾਸ
ਹਾਂ ਆਪਣੀ ਸੋਜੀ ਆਪ ਸੰਭਾਲਣ ਸਹੀ ਗੱਲ ਹੈ ਕਿਸੇ ਦੇ ਮੁਹਤਾਜ ਨਾ ਹੋਈਏ ਬਸ।
ਅਤੇ ਸਭ ਹਾਂਜੀ ਸਭ ਦਾ ਭਲਾ ਮੰਗੀ ਦਾ ਹਰ ਵੇਲੇ ਸਭ ਦਾ ਭਲਾ ਮੰਗੀ ਦਾ ਠੀਕ ਹੈ ਮੇਰਾ ਨਾ ਗੁਰਦੁਆਰੇ ਜਾਣ ਦਾ ਟਾਈਮ ਹੋ ਗਿਆ ਭੈਣ ਜੀ ਠੀਕ ਫੇਰ ਗੱਲ ਕਰਨੇ ਆ ਭੈਣ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ